ਹੈਲੋ, ਸਾਸਰੀ ਕਾਲ। ਸੱਸਰੀ ਕਾਲ ਜੀ, ਹੋਰ ਕਿਵੇਂ ਹੋ ਤੁਸੀ?
ਬਹੁਤ ਵਧੀਆ ਜੀ। ਤੁਸੀਂ ਦੱਸੋ?
ਅਸੀਂ ਵੀ ਵਧੀਆ ਜੀ।
ਕੀ ਕਰ ਰਹੇ ਸੀ?
ਪੈ ਗਏ ਸੀ। ਅਸੀਂ ਫ੍ਰੀ ਸੀ ਗਏ ਜੀ।
ਅੱਛਾ -ਅੱਛਾ।
ਹਾਂਜੀ, ਤੁਸੀਂ ਦੱਸੋ ਕੀ ਕਰ ਰਹੇ ਸੀ?
ਕਰ ਬਸ ਕੁੱਛ ਨੀ ਮੈਮ ਫਰੀ ਸੀ।
ਅੱਛਾ ਜੀ ਚਲੋ ਵਧੀਆਗਾ ਜੀ, ਮੈਮ ਅੱਜ ਅਪ ਆਪਾਂ ਗੱਲ ਕਰਾਂਗੇ ਕੇ ਕਸਰਤ ਫਿਟਨੈਸ ਬਾਰੇ।
ਠੀਕ ਏ ਜੀ।
ਤੇ ਜਿਹੜੀ ਆਪਾਂ ਕਹਿੰਨੇ ਕਸਰਤ ਆ ਅੱਜ- ਕੱਲ੍ਹ ਆਪਣੇ ਲਈ ਬਹੁਤ ਜਰੂਰੀ ਏ।
ਜ਼ਰੂਰੀ ਹਾਂਜੀ।
ਕਿਉਂਕਿ ਆਪਾਂ ਆਪਣੇ ਕੰਮਾਂ ਦੇ ਵਿੱਚ ਭੱਜ ਦੌੜ ਦੇ ਵਿੱਚ ਜ਼ਿਆਦਾ ਰੁੱਝੇ ਹੋਆਗੇ।
ਹਾਂਜੀ।
ਜਿਹਦੇ ਨਾਲ ਆਪਾਂ ਜਿਹੜਾ ਜੀਵਨ ਸ਼ੈਲੀ ਆ ਉਹ ਉਲਝ ਰਹੀ ਆ ਗੀ, ਪਹਿਲਾਂ ਨਾਲੋਂ।
ਹਾਂ, ਹਾਂਜੀ -ਹਾਂਜੀ।
ਜਿਵੇ ਹੁਣ ਆਪਾਂ ਕਹਿੰਣੇ ਆ ਵੀ ਆਪਣੇ ਸਰੀਰ ਦੇ ਲਈ ਕਸਰਤ ਦੇ ਫਾਇਦੇ। ਸਭ ਤੋਂ ਪਹਿਲਾਂ ਤੇ ਇਹ ਆਪਾਂ ਨੂੰ ਬਿਮਾਰੀਆਂ ਤੋਂ ਬਚਾਉਂਦੀ ਹੈ। ਦੇਖੋ ਹਨਾ।
ਹਾਂਜੀ- ਹਾਂਜੀ।
ਜਦੋਂ ਆਪਾਂ ਸਵੇਰੇ ਸੈਰ ਕਰਦੇ ਆ, ਜਾਂ ਕੋਈ ਯੋਗਾ ਕਰਦੇ ਆ ਤਾਂ ਜਿਹੜੀਆਂ ਆਪਣੀਆਂ ਬਿਮਾਰੀਆਂ ਨੇ ਉਹ ਦੂਰ ਹੁੰਦੀਆਂ ਨੇ ਦੇਖੋ।
ਹਾਂਜੀ, ਨਾਲੇ ਸਰੀਰ ਫਿੱਟ ਰਹਿੰਦਾ ਦੇਖੋ।
ਹਾਂਜੀ, ਬਿਲਕੁਲ ਜੀ।
ਹਾਂਜੀ, ਮਤਲਬ ਜਿਹੜਾ ਮੋਟਾਪਾ ਵਗੈਰਾ ਲਾ ਲਉ, ਆਪਾਂ
ਹਾਂਜੀ, ਹਾਂ ਅੱਜ ਕੱਲ੍ਹ ਦੇਖੋ ਇੱਕ ਸਮੱਸਿਆ ਬਣ ਰਿਹਾ ਗਾ ਇਹੇ।
ਹਾਂਜੀ।
ਕਿਉਕਿ, ਕਸਰਤ ਕਰਨ ਨਾਲ ਸਰੀਰ ਦੇ ਵਿੱਚ ਜਿੜੀਆ ਆਪਣੇ ਕੈਲਰੀਜ਼ ਹੁੰਦੀਆਂ ਨੇ, ਓ ਬਰਨ ਹੁੰਦੀਆਂ ਨੇ।
ਹਾਂਜੀ।
ਜਿਦੇ ਨਾਲ ਆਪਣਾ ਭਾਰ ਐਹ, ਓ ਕੰਟਰੋਲ ਹੋਜਾਦਾ ਹੈਗਾ।
ਹਾਂਜੀ-ਹਾਂਜੀ।
ਕਸਰਤ ਕਰਨ ਨਾਲ ਜਿੜੀਆਂ ਆਪਣੀ ਹੱਡੀਆਂ ਨੇ ਓਵੀ ਮਜ਼ਬੂਤ ਹੁੰਦੀਆਂ ਨੇ ਦੇਖੋ
ਹਾਂਜੀ ਮੈਮ
ਜਦੋਂ ਆਪਣੀ ਉਮਰ ਵੱਧਦੀ ਜਾਂਦੀ ਐ ਤਾਂ ਆਪਣੀ ਹੱਡੀਆਂ ਨੇ ਜਿੜੀ ਕਮਜ਼ੋਰ ਹੋਣ ਲੱਗਦੀਆਂ ਨੇ ਦੇਖੋ।
ਹਾਂਜੀ-ਹਾਂਜੀ।
ਤੇ ਜੇੜੀਆਂ ਆਪਾਂ ਕਸਰਤ ਕਰਦੇ ਆ ਗੇ ਜਦੋਂ ਅਲੱਗ-ਲੱਗ ਤਰਾਂ ਦੀਆਂ ਅਨਾ।
ਹਾਂਜੀ।
ਤਾਂ ਓ ਅਪਣੀ ਜੇੜੀ ਮਾਸ ਪੇਸ਼ੀਆਂ ਦੀ, ਮਜ਼ਬੂਤੀ ਓਨੂੰ ਵਧਾਉਂਦੀਆਂ ਨੇਗੀਆਂ।
ਹਾਂਜੀ-ਹਾਂਜੀ, ਕਸਰਤ ਕਰਨ ਨਾਲ ਦੇਖੋ, ਮਾਸਪੇ ਜਿਵੇਂ ਜਿੜੇ ਖਿਚਾਵ ਪੈਂਦਾ ਜਦੋਂ।
ਹਾਂਜੀ।
ਹਾਂਜੀ, ਜਿੜਾ ਖੂਨ ਦਾ ਸਰਕਲ ਆ ਓ ਵੀ ਚੱਲਦਾ
ਬਿਲਕੁਲ ਜੀ ਬਿਲਕੁਲ।
ਹਾਂਜੀ।
ਤੇ, ਦੂਸਰਾ ਕੀ ਐ ਦੇਖੋ, ਜਦੋਂ ਆਪਾਂ ਕੋਈ ਵੀ ਕਸਰਤ ਕਰਦੇ ਐਗੇ ਤਾਂ ਜੇੜਾ ਆਪਣਾ ੲਮਊਨ ਸਿਸਟਮ ਐ
ਹਾਂਜੀ
ਓਵੀ ਵਧੀਆ ਹੁੰਦੈ। ਜੇਕਰ ਸਰੀਰ ਦੇ ਵਿੱਚ ਕੋਈ ਛੋਟੀ-ਮੋਟੀ ਇਨਫੈਕਸ਼ਨ ਹੁੰਦੀ ਐ, ਤਾਂ ਓਦੇ ਲੜਨ ਦੇ ਜੋਗ ਬਣਾਉਂਦਾ ਆਪਣੇ ਸਰੀਰ ਨੂੰ।
ਹਾਂਜੀ-ਹਾਂਜੀ।
ਦੂਜਾ ਕੀ ਐਗਾ ਦੇਖੋ, ਜਦੋਂ ਆਪਾਂ ਕੋਈ ਵੀ ਕਸਰਤ ਕਰਨ ਵੇਲੇ, ਏ ਕਾਰਦੇਆਂਗੇ
ਹਾਂਜੀ।
ਤਾਂ ਆਪਣੇ ਸਰੀਰ ਦੇ ਵਿੱਚੋ ਲੱਗ-ਲੱਗ ਤਰਾਂ ਦੇ ਕੈਮੀਕਲ ਨੇ ਜਿੜੇ ਰਿਲੀਜ਼ ਹੁੰ ਜੇ ਨੈਗੇ ਕਓਕਿ ਏ ਕੈਮੀਕਲ ਦੇਖੋ ਅਲੱਗ ਲੱਗ ਚੀਜ਼ਾਂ ਤੇ ਕੰਮ ਕਰਦੇ ਨੇ ਦਿਮਾਗ ਤੇ ਦਿਲ ਤੇ ਹਣਾ
ਹਾਂਜੀ-ਹਾਂਜੀ।
ਤੇ, ਮਤਲਬ ਕਸਰਤ ਕਰਦੇ ਦੇਖੇਓ ੲੈਡਓਫ ਇਨਾ ਦਾ ਜਿੜਾ ਕੈਮਿਕਲ ਆ ਓ ਵੀ ਜਿੜਾ ਰਿਲੀਜ਼ ਹੁੰਦਾ ਗਾ। ਜਿਯੁ ਫੀਲ ਗੁ ਹਾਰਮੋਨ ਕੈੰਦੇ ਨੈ ਗੇ
ਹਾਂਜੀ-ਹਾਂਜੀ।
ਏ ਆਪਣੇ ਸਰੀਰ ਦੇ ਵਿੱਚ ਜਿੜੇ ਤਣਾਅ ਤੇ ਚਿੰਤਾ ਹੁੰਦੀਆਂ ਨੇ, ਏਨਾਂ ਨੂੰ ਘੱਟ ਕਰਦਾ ਹੈਗਾ।
ਹਾਂਜੀ, ਬਾਕੀ ਇੱਕ ਤੁਸੀਂ ਏ ਲਾਲੋ ਮੈਮ ਜਿਵੇਂ ਆਪਾਂ ਦੇਖੋ ਕਸਰਤ ਨੀ ਕਾਰਦੇ, ਅੱਜ-ਕਲ ਪ੍ਰੋਬਲਮ ਕੀ ਆ ਰੀ ਐ ਲੇਡੀਜ਼ ਦੇ ਵਿੱਚ ਵੀ ਆ ਰੀ ਐ ਜਾਦਾ, ਜਿਵੇਂ ਸਰਵਾਈਕਲ ਹੋ ਗੇਆ
ਬਿਲਕੁਲ ਜੀ, ਬਿਲਕੋਲ
ਮਾਈਗ੍ਰੇਨ ਹੋ ਗਿਆ। ਦੇਖੋ ਓਦੇ ਨਾ, ਬਾਹਾਂ ਦੁਖਦੀਆਂ ਨੇ, ਸਿਰ ਦੁੱਖ ਦਾ, ਉਹਦੇ ਵਾਸਤੇ ਵੀ ਦੇਖੋ, ਕਸਰਤ ਬਹੁਤ ਜ਼ਰੂਰੀ ਐ।
ਬਿਲਕੁਲ ਜੀ।
ਹਾਂਜੀ। ਡਾਕਟਰ ਵੀ ਸਲਾਹ ਦਿੰਦੇ ਨੇ ਕਿ ਦਵਾਈ ਨਾਲੋਂ ਤਾਂ ਤੁਸੀਂ ਕਸਰਤ ਕਰੋ।
ਹਾਂਜੀ। ਤੇ ਮੈਮ ਅੱਜ-ਕੱਲ੍ਹ ਤਾਂ ਦੇਖੋ, ਜਿਹੜੇ ਯੋਗਾ ਸਿਖਾਉਣ ਵਾਲੇ ਨੇਗੇ ਉਹ ਆਪਣੇ ਪਿੰਡਾਂ ਦੇ ਵਿੱਚ ਇੱਕ-ਇੱਕ ਘੰਟਾ ਯੋਗਾ ਦੀ ਕਲਾਸ ਵੀ ਲਾਉਂਦੇ ਨੇਗੇ।
ਹਾਂਜੀ ਮੈਮ, ਬਹੁਤ ਲੱਗਣ ਲੱਗ ਗੀਆਂ ਕਲਾਸਾਂ ਤਾਂ ਇਹ ਪਿੰਡਾਂ ਦੇ ਵਿੱਚ।
ਹਾਂਜੀ।
ਮਤਬ, ਲੇਡੀਜ਼ ਜਾਂਦੀਆਂ ਨੇ ਗੀਆਂ। ਘੰਟਾ-ਘੰਟਾ ਵਾਸਤੇ
ਹਾਂਜੀ-ਹਾਂਜੀ।
ਹਾਂਜੀ, ਯੋਗਾ ਕਰਦੀਆਂ ਨੇ। ਮਤਲਬ ਉਹ ਪਹਿਲਾਂ ਨਾਲੋਂ ਹੁਣ ਵੀ ਮਤਲਬ, ਮੈਨੂੰ ਮਿਲਦੀਆਂ ਨੇ, ਤਾਂ ਉਹ ਕਹਿ ਦੱਸਦੀਆਂ ਨੇ। ਵੀ ਅਸੀਂ ਅੱਗੇ ਨਾਲੋ ਫਿੱਟ ਆ।
ਅੱਛਾ ਜੀ ਅੱਛਾ।
ਹਾਂਜੀ। ਵੀ ਸਾਡੇ ਸਰੀਰ ਦੇ ਵਿੱਚ ਬਹੁਤ ਬਦਲਾਅ ਆਏ ਨੇ। ਮਤਲਬ ਜਿਹੜਾ ਕੰਮ ਕਰਨ ਵਾਸਤੇ ਸਾਨੂੰ ਦੂ ਪਤਾਂਦੀ ਸੀ ਜਾਂ ਸਾਡੇ ਹੱਥ ਪੈਰ ਨਹੀਂ ਸੀ ਚੱਲਦੇ
ਹਾਂਜੀ।
ਹਾਂਜੀ, ਪੀ ਸਾਨੂੰ ਕਾਫ਼ੀ ਫ਼ਰਕ ਪਿਆ ਉਹਦੇ ਨਾਲ। ਵੀ ਸਾਡਾ ਸਰੀਰ ਵਧੀਆ ਚੁਸਤ ਹੋ ਗਿਆ ਅੱਗੇ ਨਾਲੋਂ।
ਵਧੀਆ ਗੱਲ ਐ, ਮੈਮ।
ਹਾਂਜੀ। ਤੁਸੀਂ ਐਂ ਲਾ ਲੋ। ਵੀ ਜਿਵੇਂ ਹੁਣ, ਖਾ ਲੈਂਦੇ ਨੇ, ਪੀ ਲੈਂਦੇ ਨੇ, ਉੱਥੇ ਬੈਠ ਜਾਂਦੇ ਨੇ। ਕੋਈ ਤੁਰਨਾ ਨੀ, ਫਿਰਨਾ ਨੀ, ਕੋਈ ਕਸਰਤ ਨੀ ਕਰਨੀ।
ਹਾਂਜੀ।
ਕੋਈ ਯੋਗਾ ਨੀ ਕਰਨਾ। ਉਹ ਬੈਠੇ-ਬੈਠੇ ਮੈਡਮ ਮਾਸ ਵਧੀ ਜਾਂਦਾ ਵੇਖੋ।
ਬਿਲਕੁੱਲ ਜੀ ਬਿਲਕੁੱਲ। ਆਪਾਂ ਬਿਮਾਰੀਆਂ ਦਾ ਸ਼ਿਕਾਰ ਈ ਹੁੰਨੇ ਆ।
ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਆ, ਹਾਂਜੀ।
ਤੇ ਇਹਦੇ ਨਾਲ ਮੈਮ ਕੀ ਐ। ਪਤਾ ਜਿਹੜੇ ਲੋਕ ਕਸਰਤ ਕਰਦੇ ਨੇ ਉਹਨਾਂ ਨੂੰ ਨੀਂਦ ਐ ਜਿਹੜੀ, ਉਹ ਬਹੁਤ ਵਧੀਆ ਆਉਂਦੀ ਐ, ਦੇਖੋ ਹਨਾ।
ਹਾਂਜੀ-ਹਾਂਜੀ।
ਕਿਉਂਕਿ, ਜਿਹੜੀ ਨੀਂਦ ਐ। ਨੀਂਦ ਪੂਰੀ ਹੋਣ ਤੇ ਆਪਣਾ ਸਰੀਰ ਐ। ਦੇਖੋ ਜਿਹੜਾ, ਊਰਜਾ ਪ੍ਰਦਾਨ ਕਰਦਾ ਹੈਗਾ।
ਹਾਂਜੀ।
ਇੱਕ ਗੱਲ ਮੈਮ ਇਹ ਐ। ਕਸਰਤ ਕਰਨ ਦੇ ਨਾਲ ਜਦੋਂ ਆਪਾਂ ਫਿੱਟ ਹੁੰਦੇ ਆਗੇ
ਹਾਂਜੀ।
ਤਾਂ ਆਪਣਾ ਸੈਲਫ਼ ਕੌਨਫੀਡੈਂਸ ਵੀ ਐ, ਜਿਹੜਾ ਬਹੁਤ ਵੱਧਦਾ ਹੈਗਾ ਦੇਖ ਕੌਣ। ਕਿਉਂਕਿ, ਜਦੋਂ ਲੋਗ ਦੂਜੇ ਲੋਕ ਆਪਾਂ ਨੂੰ ਦੇਖਦੇ ਨੇ ਤਾਂ ਆਪਾਂ ਨੂੰ ਉਹ ਕਮੈਂਟ ਕਰਦੇ ਨੇ। ਕਿ ਤੁਹਾਡਾ ਸਰੀਰ ਬਹੁਤ ਫਿੱਟ ਐ।
ਬਹੁਤ ਫਿੱਟ ਐ, ਹਾਂਜੀ। ਤੁਸੀਂ ਕਿਵੇਂ ਭਾਰ ਘਟਾਇਆ। ਤੁਸੀਂ ਕਿਵੇਂ ਹਲਕੇ ਹੋਏ
ਹਾਂਜੀ। ਬਿਲਕੁਲ-ਬਿਲਕੁਲ।
ਜਿਵੇਂ ਅੱਜ-ਕੱਲ੍ਹ ਦੇਖੋ ਮੈਡਮ, ਲੋਕ ਡਾਇਟ ਦੇ ਵਿੱਚ ਗ੍ਰੀਨ ਟੀ ਲੈਂਦੇ ਨੇ
ਹਾਂਜੀ।
ਉਹਦੇ ਨਾਲ ਤਾਂ ਬੈਟਰ ਐ ਵੀ ਕਸਰਤ ਕਰਨਾ।
ਬਿਲਕੁੱਲ-ਬਿਲਕੁੱਲ।
ਹਾਂਜੀ।
ਤੁਸੀਂ ਇਹ ਲਾ ਲੋ ਵੀ। ਜਿਹੜੀ ਕਸਰਤ ਐ ਆਪਣੇ ਮੈਟਾਬੋਲਿਜ਼ਮ ਨੂੰ ਵੀ ਤੇਜ਼ ਕਰਦੀ ਐ।
ਹਾਂਜੀ।
ਕਿਉਂਕਿ ਜਿਹੜੇ ਆਪਣੇ ਸਰੀਰ ਦੇ ਵਿੱਚ ਖਾਧਾ ਪੀਤਾ ਉਹ ਚੰਗੀ ਤਰ੍ਹਾਂ ਹਜ਼ਮ ਹੋ ਜਾਂਦਾ ਹੈਗਾ।
ਹਾਂਜੀ-ਹਾਂਜੀ ਇਹ ਤਾਂ ਹੈਗਾ ਈ ਆ।
ਤੇ ਜਿਵੇਂ ਆਪਾਂ ਨੂੰ ਆਪਣੇ ਪੇਟ ਦੀਆਂ ਕਬਜ਼ ਵਰਗੀਆ ਬਿਮਾਰੀਆਂ ਵੀ ਹੁੰਦੀਆਂ ਨੇ ਦੇਖ ਕਈ ਲੋਕਾਂ ਨੂੰ ਉਹ ਵੀ ਦੂਰ ਹੁੰਦੀਆਂ ਨੇਗੀਆਂ।
ਹਾਂਜੀ ਤੁਸੀਂ ਇਹ ਲਾ ਲਓ ਮੈਡਮ ਸਵੇਰੇ ਤੁਸੀਂ ਖਾਲੀ ਪੇਟ ਏ, ਖਾਲੀ ਪੇਟ ਇੱਕ ਗਲਾਸ ਪਾਣੀ ਦਾ ਪੀਓ।
ਹਾਂਜੀ
ਉਸ ਤੋਂ ਬਾਅਦ ਆਪਣਾ ਸੈਰ ਤੇ ਜਾਓ।
ਹਾਂਜੀ।
ਹਾਂਜੀ ਐਟੋਮੈਟਿਕ ਸਰੀਰ ਫਰੈਸ਼ ਹੋ ਜਾਂਦਾ।
ਹਾਂਜੀ ਮੈਮ ਕਿਉਂਕਿ ਆਪਾਂ ਨੂੰ ਮੁੜਕਾ ਆਉਂਦਾ ਨਾ ਜਿਹੜਾ, ਉਹਦੇ ਨਾਲ ਸਰੀਰ ਦੇ ਵਿੱਚ ਵਿੱਚ ਬਹੁਤ ਸਾਰੇ ਜਿਹੜੇ ਜ਼ਹਿਰੀਲੇ ਤੱਤ ਨੇ ਉਹ ਵੀ ਨਿਕਲਦੇ ਨੇ।
ਉਹ ਵੀ ਨਿਕਲਦੇ ਨੇ ਹਾਂਜੀ, ਉਹ ਸਰੀਰ ਮੈਡਮ ਚੁਸਤ ਮੰਨਿਆ ਜਾਂਦਾ ਜਿਹਨੂੰ ਪਸੀਨਾ ਆਂਦਾ ਦੇਖੋ।
ਹਾਂਜੀ ਕਿਉਂਕਿ ਆਪਣੀ ਚਮੜੀ ਦੇ ਵਿੱਚ ਵੀ ਨਿਖਾਰ ਆਉਂਦਾ ਇਹਦੇ ਨਾਲ।
ਹਾਂਜੀ-ਹਾਂਜੀ।
ਤੇ ਬੁਢਾਪੇ ਵਿੱਚ ਵੀ ਦੇਖੋ ਆਪਾਂ ਲੋਕ ਆ ਜਿਹੜੇ ਦੂਜਿਆਂ ਦੇ ਜਦੋਂ ਨਿਰਭਰ ਹੁੰਦੇ ਆਪਾਂ ਨੂੰ ਕੋਈ ਸਾਥ ਨਹੀਂ ਹਨਾ, ਪਰ ਜੇਕਰ ਆਪਾਂ ਕਸਰ ਰਤ ਕਰਦੇ ਰਹਿੰਨੇ ਆਗੇ ਤਾਂ ਆਪਾਂ ਸਾਰੀ ਜ਼ਿੰਦਗੀ ਹੀ ਫਿੱਟ ਰਹਿੰਨੇ ਆ।
ਹਾਂਜੀ।
ਤੇ ਬੁਢਾਪੇ ਦੇ ਵਿੱਚ ਵੀ ਆਪਾਂ ਜਿਹੜਾ ਆਪਣਾ ਕੰਮ ਏ ਉਹ ਕਰ ਸਕਦੇ ਆਗੇ।
ਕਰ ਸਕਦੇ ਆ ਹਾਂਜੀ-ਹਾਂਜੀ ਹੁਣ ਤੁਸੀਂ ਇਹ ਲਾ ਲਓ ਵੀ ਦੇਖੋ ਲੋਕ ਜਿੰਮ ਜਾਂਦੇ ਨੇ-
ਹਾਂਜੀ।
ਹਾਂਜੀ ਅੱਜਕੱਲ੍ਹ ਨੌਜਵਾਨ ਨੇ ਜਿੰਮ ਜੁਆਇਨ ਕੀਤਾ ਉਹਨਾਂ ਨੇ ਕੁੜੀਆਂ ਵੀ ਨੇ ਦੇਖੋ
ਹਾਂਜੀ।
ਕਿ ਬਜ਼ੁਰਗ ਨੇ ਕੋਈ ਡਾਕਟਰ ਲਾ ਲੋ ਕੋਈ ਜੋਬ ਤੇ ਕੋਈ ਵੀ ਐ
ਹਾਂਜੀ ਹਾਂ। ਕਿਉਂਕਿ ਇਹਦੇ ਨਾਲ ਸਰੀਰ ਦੇ ਵਿੱਚ ਦੇਖੋ ਲਚਕਤਾ ਵੀ ਬਹੁਤ ਆਉਂਦੀ ਏ।
ਹਾਂਜੀ।
ਜਿਹੜੇ ਆਪਾਂ ਨੂੰ ਆਪਣੇ ਗੋਡੇ ਦੁੱਖਣ ਦੀ ਸਮੱਸਿਆ ਇਹ ਵੀ ਦੂਰ ਹੁੰਦੀ ਆ ਬੁਢਾਪੇ ਦੇ ਵਿੱਚ ਨਹੀਂ ਆਉਂਦੀ ਹੈਗੀ।
ਹਾਂਜੀ-ਹਾਂਜੀ।
ਜਿਵੇਂ ਆਪਾਂ ਕਹਿ ਦਿੰਨੇ ਆ ਕਿ ਵੀ ਇਹ ਆਪਣੇ ਸਰੀਰ ਦੇ ਵਿੱਚ, ਨਵੇਂ ਤੋਂ ਨਵੇਂ ਸੈਲਾਂ ਦਾ ਨਿਰਮਾਣ ਵੀ ਕਰਦੀ ਹੈਗੀ, ਕਸਰਤ ਕਰਨ ਨਾਲ ਖੂਨ ਦਾ ਦੌਰਾ ਵੱਧਦਾ।
ਹਾਂਜੀ।
ਜਿਹੜੀ ਆਪਣੇ ਮਤਲਬ ਕੇ ਯਾਦਾਸ਼ਤ ਐਗੀ ਉਹ ਵੀ ਬਹੁਤ ਤੇਜ਼ ਹੁੰਦੀ ਐਗੀ।
ਹਾਂਜੀ-ਹਾਂਜੀ।
ਆਪਾਂ ਇਹ ਵੀ ਪੜ੍ਹੇਗਾ ਮੈਂ ਕਈ ਵਾਰ ਕਿ ਨਿਊਜ਼ ਪੇਪਰ ਦੇ ਵਿੱਚ ਕਹਿੰਦੇ ਜਿਹੜੇ ਲੋਕ ਨੇ ਹਫਤੇ ਦੇ ਵਿੱਚ ਵੀਹ ਪੱਚੀ ਮਿੰਟ ਕਸਰਤ ਕਰਦੇ ਨੇ ਕਹਿੰਦੇ ਉਹ ਆਮ ਲੋਕਾਂ ਨਾਲੋਂ ਜ਼ਿਆਦਾ ਜ਼ਿੰਦਗੀ ਜਿਉਂਦੇ ਨੇਗੇ।
ਹਾਂਜੀ ਕਸਰਤ ਕਰਨੀ ਚਾਹੀਦੀ ਏ ਮੈਮ ਸਵੇਰੇ, ਚਲੋ ਆਪਣਾ ਪੰਜ ਮਿੰਟ, ਦਸ ਮਿੰਟ, ਪੰਦਰਾਂ ਮਿੰਟ ਜਿੰਨਾ ਵੀ ਚਲੋ ਟਾਈਮ ਮਿਲਦਾ ਆਪਾਂ ਇਹ ਨੀ ਕਹਿੰਦੇ ਹੈਗੇ ਅੱਜਕੱਲ ਦੀ ਦੇਖੋ, ਦੌੜ ਭੱਜ ਦੌੜ ਦੇ ਵਿੱਚ ਕਿਸੇ ਕੋਲ ਨਹੀਂ ਵੀ ਟਾਈਮ ਹੈਗਾ
ਬਿਲਕੁਲ ਜੀ ਬਿਲਕੁਲ।
ਜੀ ਤੇ ਪਰ ਫਿਰ ਵੀ ਦਸ ਪੰਦਰਾਂ ਮਿੰਟ ਤਾਂ ਕੱਢਣੇ ਚਾਈਦੇ ਨੇ।
ਹਾਂਜੀ- ਹਾਂਜੀ ਬਿਲਕੁਲ ਜੀ।
ਹਾਂਜੀ ਉਹੀ ਜਲਦੀ ਉੱਠ ਖੜੋ।
ਹਾਂਜੀ ਹਾਂ ਕਿਉਂਕਿ ਇਹ ਆਪਣੇ ਸ਼ਰੀਰ ਨੂੰ ਹੀ ਤੰਦਰੁਸਤ ਰੱਖੂਗਾ ਨਾ।
ਤੁਸੀਂ ਇਹ ਦੇਖ ਲਓ ਸਵੇਰੇ ਤੁਸੀਂ ਪੰਦਰਾਂ ਮਿੰਟ, ਵੀਹ ਮਿੰਟ ਯੋਗਾ ਕਰ ਲਓ ਚਾਹੇ ਸੈਰ ਕਰ ਲਓ, ਸਾਰਾ ਦਿਨ ਮੈਡਮ ਸਰੀਰ ਆਪਣਾਂ ਚੁਸਤ ਰਹਿੰਦਾ।
ਹਾਂਜੀ ਹਾਂ, ਕਿਉਂਕਿ ਨਾ ਇਹਦੇ ਨਾਲ ਆਪਣੇ ਸਨੀਰ ਨੂੰ ਜਿਹੜੀ ਐਨਰਜੀ ਆ ਉਹ ਮਿਲਦੀ ਆ।
ਮਿਲਦੀ ਆ, ਹਾਂਜ
ਇਹਦੇ ਨਾਲ ਫੇਫੜੇ ਲਾ ਲਓ ਵੀ ਆਪਣੇ ਦਿਲ ਉਹ ਚੰਗੀ ਤਰ੍ਹਾਂ ਕੰਮ ਕਰਦੇ ਨੇ।
ਹਾਂਜੀ- ਹਾਂਜੀ।
ਤੇ ਆਪਾਂ ਨੂੰ ਸਾਰਾ ਦਿਨ ਜਿਹੜੀ ਥਕਾਵਟ ਐ, ਉਹ ਨਈ ਮਹਿਸੂਸ ਹੁੰਦੀ ਹੈਗੀ।
ਹਾਂਜੀ ਨਹੀ।
ਕਿਉਂਕਿ ਆਪਾਂ ਸਾਰਾ ਦਿਨ ਫਰੈਸ਼- ਫਰੈਸ਼ ਫੀਲ ਕਰਦੇ ਹੈਗੇ।
ਹਾਂਜੀ- ਹਾਂਜੀ।
ਵੀ ਮਤਲਬ ਇਹੀ ਕਹਿ ਸਕਦੇ ਆ ਕਿ ਆਪਾਂ ਕਸਰਤ ਜਾਂ ਫਿਟਨੈਸ ਵੀ ਸਿਰਫ ਆਪਣੀ ਮਾਸਪੇਸ਼ੀਆਂ ਬਣਾਉਣਾ ਨੀ, ਸਗੋਂ ਆਪਾਂ ਨੂੰ ਸਰੀਰਕ ਤੌਰ ਤੇ ਤੰਦਰੁਸਤ ਬਣਾਉਣਾ ਹੈਗਾ।
ਤੰਦਰੁਸਤ ਬਣਾਣਾ ਹਾਂਜੀ- ਹਾਂਜੀ।
ਤੁਸੀਂ ਲਾ ਲਓ ਵੀ ਪਿਛਲੇ ਸਮੇਂ ਦੇ ਵਿੱਚ ਲੋਕ ਸਾਈਕਲ ਚਲਾਉਂਦੇ ਸੀਗੇ
ਹਾਂਜੀ ਕਿਨ ਫਿੱਟ ਰਹਿੰਦੇ ਸੀ, ਹਾਂਜੀ।
ਉਹਨਾਂ ਨੂੰ ਤੁਸੀਂ ਲਾ ਲਓ ਵੀ ਯੋਗਾ ਕਰਨ ਦੀ ਜਿਹੜੀ ਲੋੜ ਐ ਉਹ ਵੀ ਨੀ ਪੈਂਦੀ ਸੀਗੀ।
ਹਾਂਜੀ, ਪੈਦਲ ਜਾਂਦੇ ਹੁੰਦੇ ਸੀ ਮੈਡਮ ਪਹਿਲਾਂ ਦੇਖੋ।
ਹਾਂਜੀ। ਕਿਉਂਕਿ ਸਾਈਕਲ ਚਲਾਉਣ ਦੇ ਨਾਲ ਈ ਉਹਨਾਂ ਦੀ ਕਸਰਤ ਐੰਨੀ ਹੋ ਜਾਂਦੀ ਸੀ ਕਿ ਉਹਨਾਂ ਨੂੰ ਹੋਰ ਵਰਕ -ਆਊਟ ਕਰਨ ਦੀ ਲੋੜ ਹੀ ਨੀ ਪੈਂਦੀ ਸੀ।
ਲੋੜ ਨੀ ਪੈਂਦੀ ਸੀ, ਹਾਂਜੀ-ਹਾਜੀ।
ਹੂੰ ਸੋ ਆਪਾਂ ਤਾਂ ਇਹੀ ਕਹਿੰਣੇ ਆ, ਕਿ ਆਪਾਂ ਨੂੰ ਵੱਧ ਤੋਂ ਵੱਧ ਕਸਰਤ ਕਰਨੀ ਚਾਹੀਦੀ ਹੈ ਜਿਹੜੀ ਆਪਾਂ ਨੂੰ ਬਿਮਾਰੀਆਂ ਤੋਂ ਬਚਾ ਸਕਦੀ ਐ। ਸਵੇਰ ਦੀ ਸੈਰ ਹੈ ਜਿਹੜੀ ਉਹ ਵੀ ਆਪਣੇ ਸਭ ਲਈ ਬਹੁਤ ਜ਼ਰੂਰੀ ਐ, ਹਾਂਜੀ- ਹਾਂਜੀ ਬਿਲਕੁਲ। ਧੰਨਵਾਦ ਮੈਮ ਠੀਕ ਐ ਚਲੋ, ਓਕੇ ਜੀ ਓਕੇ।